ਕਰ ਹਾਂਜੀ। ਸਤਿ ਸ੍ਰੀ ਅਕਾਲ ਜੀ ਕੀ ਕਰ ਰਹੇ ਹੋ।
ਕੁਛ ਨੀ ਬੈਠੇ
ਹੋ
ਹਾਂਜੀ।
ਰੋਟੀ ਪਾਣੀ ਹੋ ਗਈ ਏ ।ਰੋਟੀ ਖਾਲੀ
ਹਾਂ, ਰੋਟੀ ਖਾ ਲਈ ਅਸੀਂ ।ਸਾਡੀ ਛੇਤੀ ਬਣ ਜਾਂਦੀ ਨਾ। ਮੈਂ ਬਣਾ ਲੈਂਦੀ ਛੇਤੀ ।ਸਾਡੇ ਬਰ ਇੱਕੋ ਵਜੇ ਤੱਕ ਖਾ ਲੈਂਦੇ ਆ।
ਪਤਾ ਕਿਵੇ ਹੋ ਹੀ ਗਿਆ।
ਅੱਛਾ।
ਹਾਂਜੀ
ਕੀ ਬਣਾਇਆ ਤੁਸੀ?
ਮੈਂ ਬਣਾਇਆ, ਤੁਹਾਡਾ ਦਾਲ, ਚਾਵਲ, ਚਟਨੀ ਤੇ ਕਰੇਲੇ ਦੇ ਉਹ ਕਰੇਲੇ ਨੂੰ ਫਰਾਈ ਕੀਤਾ ਹੋਇਆ।
ਅੱਛਾ-ਅੱਛਾ ਭੁਰਜੀ ਬਣਾਈ, ਹਾਂ ਚੰਗਾ ਸਵਾਦ ਲੱਗਦੇ, ਦਾਲ ਚ ਝੋਨਾ ਕਰੇਲੇ ਭੁੰਨੇ ਆ ਹਾਂ। ਵਧੀਆ।
ਤੂੰ ਠੀਕ ਏ।
ਤਾਂ ਮੌਸਮ ਤਾਡਾ,
ਮ ਪਤਾ ਥੋੜੀ ਜੀ ਬਿਸ਼ ਧੁੱਪ ਨਿਕਲ ਗਈ, ਤੇ ਹੋਰ ਬਹੁਤ ਘੁੰਮਸ ਹੋਣ ਡਿਆ ਆ। ਹਾਂਜੀ ਕਹਿੰਦੀ, ਪਹਿਲਾਂ ਤਾਂ ਛਬੀਲ ਦੇ ਬਾਰਿਸ਼ ਸਟਾਰਟ ਹੋ ਜਾਂਦੇ ਸੀ, ਬਾਰਿਸ਼ ਹੋਣ ਤੇ ਆ ਵਾਰੀ ਤਾਂ, ਬਾਰਿਸ਼ ਨਜ਼ਰ ਹੀ ਨਹੀਂ ਆਈ ਕਿੱਥੇ ਆ?
ਹਾਂ, ਉਹੀ ਆ ਵਰਦਾ ਹੀ ਨਹੀ, ਮੀਂਹ ਪਤਾ ਨੀ, ਜਦੋਂ ਨਹੀਂ ਲੋੜ ਉਦੋਂ ਵਰੀ ਜਾਊਗਾ, ਹੁਣ ਲੋੜ ਆ ਹੁਣ ਵਰਣ ਬਣਗੀ ਰੋਟੀ, ਅਜੇ ਬਣ ਡਈ
ਨਿ ਬਾਲੀ ਬਾਜ਼ ਤੇ ਹੋ ਗਈ।
ਖਾਣੀ ਹੋਣੀ ਆ। ਪਾਣੀ ਠਹਿਰ ਕੇ, ਅੱਛਾ। ਉਹੀ ਮੈਂ ਕਿਹਾ ਚਲੋ, ਗੱਲ ਕਰ ਲਈਏ ਥੋੜੀ ਦੇਰ।
ਹਾਂਜੀ
ਹਾ, ਸਕੂਲ ਜਾਣ ਦੇ ਕਿ ਛੁੱਟੀਆਂ ਵਧਾਈਆਂ ਨੀ।
ਨਹੀਂ-ਨਹੀਂ ਬਹੁਤ ਚਿਰ ਤੋ ਛੁੱਟੀਆਂ ਈ ਐ। ਹੋਈਆਂ ਸੀ, ਪਹਿਲਾਂ ਕਿੱਦਾਂ ਮਾਰਚ ਅਪ੍ਰੈਲ ਤੋਂ ਛੁੱਟੀ ਪਈ ਸੀ, ਨਾ ਹਾਲ ਦੀ ਸਟਾਰਟ ਹੋਈ ਹੈ।
ਅੱਛਾ,
ਐਮ ਹੀ ਹੋਏ ਸਟਾਰਟ ਹੋ ਕੇ,
ਹਾਂ, ਪਰ ਗਰਮੀ ਬਹੁਤ ਆ ਨਾ ਇੰਨੀ ਗਰਮੀ ਚ ਬੱਚੇ ਜਾਂਦੇ। ਧੋਪ ਇੰਨੀ ਤੇਜ ਆ। ਬੁਰਾ ਹੀ ਹਾਲ ਹੋਇਆ ਪਿਆ
ਹੂੰ,
ਮੇਨ ਤੇ ਰੋਟੀ ਬਣਾਣਾ ਗਰਮੀ ਚ, ਸਭ ਤੋਂ ਵੱਡਾ ਕੰਮ।
ਹਾਂਜੀ ਮੈਂ ਤੇ, ਪੱਖਾ ਲਾ ਲੈਂਦੀ ਆ ਕਿਚਨ ਚ ਨਹੀਂ ਤਾਂ ਬਾਰ-ਬਾਰ ਏਸੀ ਦਾ ਹਵਾ ਖਾਂਦੀ ਦੋ ਮਿੰਟ ਬਹਿੰਦੀ ਜਾਂਦੀ ਆ ਰੋਟੀ ਬਣਾਣ
ਹਾਂ ਠੀਕ ਤੇ ਆ ਗਰਮੀ ਨੀ ਲੱਗਦੀ ਐ, ਘੱਟ ਲੱਗਦੀ ਹਾਂ ਨਾਲੇ ਦਾਲ-ਚੌਲ ਧਰ ਦਿੱਤੇ ਬੈਠ ਕੇ ਟਾਈਮ ਲੱਗ ਜਾਂਦਾ ਰੀ
ਹਾਂਜੀ ਹਾਂ
ਜਿਆਦਾ ਰੋਟੀਆਂ ਪਕਾਣ ਲੱਗੀ ਆ ਖਲੋ ਕੇ ਪਕਾਣੀਆਂ ਪੈਣੀਆਂ
ਉਹ ਤਾਂ ਹੈਬਿਟ ਹੋ ਗਈ, ਕੋਈ ਨੀ ਲੰਗਰ ਚ ਇਹ ਸੇਵਾ ਕਰ ਹੈਬਿਟ ਹੋ ਗਈ ਨਾ ਜਿੱਦਾਂ ਤੁਸੀਂ ਬੋਲੋਗੇ ਤੇ ਅ ਦੋ ਤਿੰਨ ਚਾਰ ਕਿਲੋ ਦੀ ਰੋਟੀ ਇਕੱਲੇ ਬਣਾਨਣਾ, ਮੈਂ ਬਣਾ ਲੂੰਗੀ
ਹੈਂ,
ਹਾਂਜੀ ਸੇਵਾ ਵੀ ਕਰਦੇ ਸੀ, ਨਾ ਗੁਰਦੁਆਰੇ ਜਾਂਦੇ ਸੀ, ਗੁਰਦੁਆਰੇ ਸਾਹਿਬ ਤੇ ਫੇਰ ਉੱਥੇ ਵੀ ਬਹੁਤ ਸੇਵਾ ਨਾਲ ਮਿਸੀ ਰੋਟੀ ਹੁੰਦੀ ਜਿਹੜੀ, ਉੱਥੇ ਘਰੇ ਵੀ ਲਿਆ ਕੇ ਪੰਜ ਦਾ ਕਿਲੋ ਆਟਾ ਤੇ ਦੋ ਤਿੰਨ ਦਿਨ ਮਿਲ ਕੇ ਪਕਾ ਕੇ ਵੀ ਦੇ ਹਾਂਜੀ
ਸੇਵਾ ਕਰਨੀ ਚਾਹੀਦੀ, ਸਾਡੇ ਵੀ ਆਹ ਪੁੁੰਨਿਆ ਤੇ ਲੱਗਦਾ ਵਾ ਲੰਗਰ
ਹਾਂਜੀ-ਹਾਂਜੀ,
ਦਿਹਾੜੀ ਲੰਗਰ ਪਕਾਣਾ ਪੈਂਦਾ, ਮਤਲਬ ਇੱਕ ਪੋਰਾ ਹੁੰਦਾ ਵਾ ਤੀਹ ਚਾਲੀ ਕਿਲੋ ਆਟਾ ਇੱਕ ਦਿਨ 'ਚ ਪੱਕ ਜਾਂਦਾ। ਫੇਰ ਉਹੀ ਗੁੰਨੀ ਜਾਂਦੇ ਬਣਾਈ ਜਾਂਦੇ
ਹਾਂਜੀ ਮੈਂ ਕਿਹਾ ਸੇਵਾ ਕਰਨਾ, ਵੀ ਸਾਰਿਆਂ ਦੀ ਬੱਸ ਦੀ ਗੱਲ ਨੀ ਹੈ ਕਰਮਾਂ ਵਾਲੇ ਨੂੰ ਵੀ ਮਿਲਦੇ ਆ, ਹਾਂਜੀ ਸਹੀ ਗੱਲ ਹੈ ਹ ਤੇ ਚਾਰ ਹਾਂਜੀ, ਅਸੀ ਅੰਮ੍ਰਿਤ ਵੇਲੇ ਚਾਰ ਵਜੇ ਗੁਰਦੁਆਰੇ ਵਿੱਚ ਜਾਂਦੇ ਆ
ਹਾਂ ਨਹੀਂ ਚੰਗਾ ਤੁਹਾਡੇ ਘਰ ਤੇ ਵਧੀਆ, ਸਿਸਟਮ ਗੁਰਦੁਆਰੇ ਜਾਣ ਦਾ
ਹਾਂਜੀ, ਕੋਈ ਪ੍ਰੋਗਰਾਮ ਅਸੀਂ ਛੱਡ ਦੇ ਨੀ ਆ ਤੇ ਜਾਣਾ ਵੀ ਚਾਹੀਦਾ ਨਾ, ਹਾਂਜੀ। ਹੋਰ ਸੰਡੇ ਵੀ ਫੇ ਪਹਿਲਾਂ 'ਸੁਖਮਨੀ ਸਾਹਿਬ'ਜੀ ਦਾ ਪਾਠ ਸਟਾਰਟ ਹੋਇਆ ਸੀ। ਉਹਦੇ'ਚ ਅਸੀਂ ਗਏ ਹੁਣ ਫੇਰ ਸੰਡੇ-ਸੰਡੇ ਹੁੰਦਾ ਹੀ ਹੈ ਸਵੇਰੇ ਨੌ, ਤੋਂ ਦਸ ਵਜੇ ਪਾਠ, ਉਹਦੇ ਬਾਅਦ ਫੇਰ ਕਿਰ ਹੁੰਦਾ ਫੇਰ ਆਨੰਦ ਸਾਹਿਬ, ਫੇਰ ਅਰਦਾਸ ਫੇਰ ਲੰਗਰ ਪਾਣੀ ਤੇ, ਚੱਲ ਜਾਂਦੇ ਅਸੀਂ ਘਰੇ ਕਰਨਾ ਕੀ ਆ। ਨਹੀਂ ਰਹਿਣਾ ਤੇ ਸੁੱਤੇ ਹੀ ਰਹਿਣਾ ਦਸ ਵਜੇ ਉੱਠਣਾ ਆਰਾਮ ਨਾਲ
ਹਾਂ, ਹੋਰ ਕੀ ਆ। ਨਹੀਂ, ਇਹ ਵੀ ਜਰੂਰੀ ਹੈ ਬਈ, ਰੱਬ ਦਾ ਨਾਮ ਲੈਣਾ ਉਹ ਤੇ, ਉਹਨਾਂ ਨੇ ਸਾਰਾ ਕੁਛਿਆ ਜੇ 'ਉਹ ਉਹਨਾਂ ਦੀ ਮਿਹਰਬਾਨੀ ਰਹਿਣੀ ਚਾਹੀਦੀ ਆ, ਆਪਣੇ ਉੱਤੇ।
ਹ, ਹਾਂਜੀ-ਹਾਂਜੀ, ਸਹੀ ਗੱਲ
ਬੱਚੇ, ਕੀ ਕਰਦੇ?
ਬੱਚੇ, ਵੇਖੋ ਖੇਡ ਰਹੇ ਆ। ਮੇਕਅੱਪ ਕਰ ਰਹੇ ਆ, ਏਕ- ਦੂਜੇ ਨੂੰ ਲੈਕੇ। ਪਾਰਲਰ-ਪਾਰਲਰ ਖੇਡ ਰਹੇ ਆ।
ਹਾਂ, ਸੰਡੇ ਮਨਾਉਂਦੇ ਹੋਣੇ ਨਾ ਏਥੇ ਕੱਲ ਤੋਂ, ਫਿਰ ਸਕੂਲ ਸਕੂਲ ਚਾਲੂ ਹੋ ਗਏ ਤੇ, ਹੋਮ ਵਰਕ ਕਰਨਾ
ਹ, ਪਹਿਲਾ ਵਾਲਾ ਬੈਂਕ'ਚ ਕਹਿ ਰਹੇ ਸੀ! ਉਹਨਾ ਦਾ ਕਹਿ ਰਹੇ ਸੀ ਕਿ ਚੰਡੀ ਵਾਰ ਕਰਕੇ, ਫਿਰ ਉਹ ਖੇਡ-ਖੇਲ ਰਹਿਆ।
ਅੱਛਾ! ਜਾਂਦੇ ਟਿਊਸ਼ਨ? ਅੱਛਾ! ਆਜ ਤੇ, ਛੁੱਟੀ ਹੋਣੀ ਟਿਊਸ਼ਨ ਦੀ ਵੀ। ਹੈਲੋ! ਹੈਲੋ! ਹੈਲੋ! ਹੈਲੋ!
ਹੈਲੋ! ਹਾਂਜੀ, ਉਹ ਨੈਟਵਰਕ ਥੋੜੇ ਉੱਡ ਗਿਆ ਸੀ
ਅੱਛਾ, ਬਸ ਪਤਾਂ ਨੀ ਕਿੱਧਰ ਚਲੇਗੀ, ਫੋਨ ਕੱਟ ਗਿਆ ਲੱਗਦਾ!
ਨਹੀਂ- ਨਹੀਂ- ਨਹੀਂ, ਉਹ ਨੈਟਵਰਕ ਕਦੀ- ਕਦੀ ਕੀ ਹੁੰਦਾ ਨਾ, ਥੋੜਾ ਇੱਧਰ- ਉਧਰ ਹੋ, ਤੇ ਨੈਟਵਰਕ ਗੈਬ ਹੋ ਜਾਂਦ ਵਾਈ-ਫਾਈ ਫਿਰ ਕੱਟ ਜ
ਅੱਛਾ, ਅੱਛਾ-ਅੱਛਾ ਹਾਂ, ਤੁਹਾਡੇ ਥੋੜਾ ਹੈ ਪ੍ਰੋਬਲਮ ਨਾ ਨੈਟ
ਹਾਂਜੀ, ਓਹ ਥੋੜਾ
ਪਰ ਹੈ।ਟਾਵਰ ਜੀਓ ਤੇ, ਹੈਗਾ ਤੁਹਾਡੇ ਲਾਗੇ। ਫਿਰ ਵੀ ਤਾਂ ਵੀ, ਨੀ, ਪੜਦਾ। ਸਾਡੇ ਸਗੋਂ ਸਹੀ ਰਹਿੰਦਾ ਇਹਦਾਂ।
ਨਹੀਂ ਉਡਦਾ
ਕਦੇ ਨੀ ਉੱਡਿਆ- ਆਡਿਆ ਕਦੇ ਬਾਈਚਾਂਸ ਕੱਟ- ਕੁੱਟ ਜਾਂਦਾ ਤਾਰ ਤਾਰ ਤੂਰ ਟੁੱਟ ਗਈ ਹੋਵੇ, ਜਾਂ, ਹਨੇਰੀ- ਤੁਫਾਨ
ਹਾਂਜੀ। ਇੱਥੇ ਥੋੜਾ ਜਿਹਾ ਹਵਾ ਕੀ, ਆਉਂਦਾ ਨੀ ਹਵਾ ਪਹਿਲਾਂ ਬਾਅਦਯ'ਚ ਆਉਂਦਾ ਲਾਇ ਈ ਪਹਿਲਾਂ ਕੱਟ ਦੇਂਦੇ।
ਹਾਂ, ਲਾਈਟ ਤੇ ਇੱਥੇ ਵੀ ਆ ਹਨੇਰੀ-ਤੂਫਾਨ 'ਉਹ ਮਤਲਬ ਥੋੜ੍ਹੀ ਜਿਹੀ ਹਨੇਰੀ ਚੱਲਣ ਲੱਗ ਤੇ, ਕੱਟ ਦਿੰਦੇ ਲਾਈਟ।ਪਰ, ਜਿਸ ਤਰ੍ਹਾਂ ਬੰਦ ਹੋ ਜਾਂਦਾ ਨਾ ਤੁਰੰਤ ਦੇ ਵੀ ਦਿੰਦੇ ਆ। ਜਿੱਦਾਂ, ਮੀਂਹ, ਹਨੇਰੀ ਅਗਰ ਬੰਦ ਹੋ ਗਿਆ ਓਸੇ ਵੇਲੇ ਬੱਤੀ ਆ ਜਾਂਦੀ ਫਿਰ! ਇਹ ਨੀ ਕਿ, ਪੂਰੀ- ਪੂਰੀ ਰਾਤ ਕੱਟ ਛੱਡਣੀ, ਏਦਾਂ ਨੀ ਕੁਛ ਹੈਗਾ। ਹੋਰ, ਮੰਮੀ ਜੀ, ਠੀਕ ਐ? ਤੁਹਾਡੇ।
ਕੀ?
ਮੰਮੀ, ਤੁਹਾਡੇ
ਡੇਗ ਪਏ ਸੀ ਨਾ ਮੈਂ ਕਿਹਾ
ਉਹਦੇ ਬਾਅਦ ਫੇਰ ਜਾ ਕੇ ਤੇ ਪਹਿਲਾਂ ਜਦੋਂ ਕਰਵਾਉਣ ਗਏ ਤੇ ਡਾਕਟਰ ਨੇ ਪਤਾ ਨੀ ਕਿੱਦਾਂ ਖੋਲਿਆ ਉਹ ਪੂਰੇ ਸਹੀ ਕੋਈ ਪੱਟੀ ਨਿਕਲ ਗਈ ਬਾਹਰ ਤੇ ਹਾਂਜੀ ਏਜ ਵੀ ਹੋਣਨਾਂ ਨੇ ਉਹਦੇ ਬਾਅਦ ਫੇਰ ਜਾ ਕੇ ਫਿਰ ਉਹਦੇ ਬਾਅਦ ਫੇਰ ਤੁਹਾਡਾ ਕੀ ਕਹਿੰਦੇ ਫਿਰ ਜਾ ਕੇ ਹੋਣ ਸੁਖਿਆ ਤੇ ਖੁਲਵਾਇਆ ਵਾ
ਅੱਛਾ ਸਟਿਚ ਖੁੱਲ ਗਏ ਆ ਹੋਰ ਤੇ ਟਾਂਕੇ ਲੱਗੇ ਜਿਹੜੇ ਹੈਲੋ ਹਾਂ ਮੈਂ ਕਿਹਾ ਟਾਂਕੇ ਖੋਲ ਤੇ ਆ ਅੱਛਾ ਗੱਲ ਹੋ ਗਏ ਆਪੇ ਅੱਛਾ ਓਦਾਂ ਸੁੱਕ ਗਿਆ ਜਖ਼ਮ ਨਾ ਹੈਗਾ ਕੱਚਾ ਜ ਅੱਛਾ ਪਾਣੀ ਪੂਣੀ ਚ ਤੇ ਨਹੀਂ ਜਾਂਦੇ ਨਹਾਉਦੇ ਨੁਉਦੇ ਕਿ ਨਹੀਂ ਹੈਲੋ
ਅੱਛਾ
ਹੈਲੋ
ਹਾਂ
ਹੱਲੇ ਨਹੀਂ।
ਆਵਾਜ਼ ਬੜੀ ਆਸਤੇ ਆ ਰਹੀ ਹੈਲੋ ਹਾਂ ਹਾਂ ਹੁਣ ਆਣਾਈ
ਹੈਲੋ। ਗਏ ਨਹੀਂ ਘੁੰਮਣ।
ਬੋਲ ਕੁਛ।
ਮੈਂ ਤਾਂ ਇਹੀ ਕਹਿੰਦੀ ਸੀ ਕਿਤੇ ਗਏ ਨਹੀਂ ਘੁੰਮਣ।
ਘੁੰਮਣ ਘੁੰਮਣ ਨਹੀਂ ਗਏ ਨੀ ਨਾ ਅਜੇ ਘਰ ਦਾ ਹੀ ਖੁਲਾਰਾ ਬਹੁਤ ਜ਼ਿਆਦਾ ਸੀ। ਤੇ ਸਾਫ਼ ਸਫ਼ਾਈ ਕਰਨ 'ਚ ਚੱਲ ਲੰਘ ਗਿਆ ਤੇ ਕੱਲ ਵੀ ਕੁੜੀਆਂ ਆਈਆਂ। ਇੱਥੇ ਇੱਕ ਮੇਲਾ ਸੀ ਆਉਂਦੇ ਆਂਟੀ ਜੀ ਚਲੋ ਮੇਲੇ ਚੱਲੀ ਮੈਂ ਕਿਹਾ ਗਰਮੀ ਬਹੁਤ ਜ਼ਿਆਦਾ ਆ। ਇੰਨੀ ਗਰਮੀ 'ਚ ਕਿੱਥੇ ਜਾਇਆ ਜਾਣਾ। ਕੱਪੜੇ ਪਾਉਣ ਦਾ ਜੀਅ ਨਹੀਂ ਕਰਦਾ ।
ਨਹੀਂ ਗਰਮੀ ਚ ਕਿੱਥੇ ਚੱਲਦੇ ਕੱਪੜੇ ਇੱਥੇ।
ਹਾਂ ਉਹੀ ਨਾ ਫੇਰ ਮੈਂ ਨਹੀਂ ਗਈ ਮੈਂ ਕਿਹਾ ਤੁਸੀਂ ਚੱਲ ਜਾਓ। ਤੇ ਹੁਣ ਕੱਲ ਵੀ ਹੈਗਾ ਪ੍ਰੋਗਰਾਮ ਪੁੰਨਿਆਂ ਦਾ ਇੱਥੇ ਲੱਗਦਾ ਨਾ ਲੰਗਰ।
ਹਾਂ ਮਾਮੀ ਜੀ ਹੋਰਾਂ ਨੇ ਕੱਲ ਆ ਜਾਣਾ ਨਹੀਂ।
ਹਾਂ ਆ ਜਾਣਾ।
ਲਿਆ ਦਿੰਦੇ।
ਹਾਂ ਸਵੇਰੇ ਆਜੇ ਗੀ।
ਪੁੰਨਿਆਂ ਦਾ ਕਰਕੇ।
ਹਾਂ ਓਦਾਂ ਵੀ ਡਿਊਟੀ ਆ ਮਾਮੇ ਦੀ ਬੱਚਿਆਂ ਦਾ ਸਕੂਲ। ਖੁੱਲਾ ਉਹ ਬਰਕਬਠੀ ਅਜੇ। ਘੁੰਮਣ ਚਲੇ ਗਏ ਉਮਰ ਕੁਛ ਕੀਤਾ ਨਹੀਂ ਆ।
ਹਾਂ ਇਹੀ ਹੋਰ ਵਧੀਆ। ਹੋਮ ਤੋਂ ਇਹ ਕੱਲ ਇਸ ਤੋਂ ਬਾਅਦ ਆ ਕੇ ਫਿਰ। ਰੌਲਾ ਧੋਲਾ ਸਾਨੂੰ ਵੀ ਤੁਹਾਡੇ ਕੰਮ ਤੇ ਲਾਕੇ।
ਡਿਲੀਵਰੀ ਵੀ ਉਹੀ ਕੀਤਾ। ਐਤਕੀ ਵੀ ਉਹੀ ਉਹਨੇ ਕਿ ਪਹਿਲੋਂ ਤੂੰ ਹੋਮਵਰਕ ਕਰਾ ਕਰਾਓ ਬੱਚਿਆਂ ਨੂੰ ਬਾਅਦ 'ਚ ਲੈ ਕੇ ਜਾਓ।
ਮੈਂ ਤੇ ਇਹੀ ਕਰਦੀ ਫਿਰ ਛੁੱਟੀ ਹੁੰਦੀ ਆ ਤੇ ਮੈਂ ਪਹਿਲਾਂ ਹੀ ਤੁਹਾਨੂੰ। ਕਰਾ ਦਿੰਦੀ ਬੱਚਿਆਂ ਤੋਂ ਉੱਤੇ ਹੋਮਵਰਕ ਕੰਮਪਲੀਟ ਕਰੋ। ਉਹ ਦੇ ਬਾਅਦ ਫਿਰ।
ਹਾਂ ਉਹੀ ਨਾ ਪਹਿਲੋ ਕੰਪਲੀਟ ਕਰਨਾ ਚਾਹੀਦਾ ਹੈ।
ਹਾਂਜੀ ਫੇਰ ਬੱਚਿਆਂ ਦਾ ਟਾਈਮ ਨਿਕਲ ਜਾਂਦਾ ਕੁਝ ਜੀਅ ਨਹੀਂ ਕਰਦਾ ਖਾਣ ਦਾ।
ਹਾਂ ਆਹ ਤੇ ਹੈ।
ਜੀ ਪ੍ਰੋਜੈਕਟ ਵਗੈਰਾ ਕੰਪਲੀਟ ਕਰਨੇ ਸੀ। ਸਭ ਕੰਪਲੀਟ ਕਰਕੇ ਤੇ ਫਿਰ ਸਾਨੂੰ ਇੱਕ ਕਰਕੇ ਅਰਜ਼ੀ ਖੁਦ ਨਹੀਂ ਹੈ ਉਹ ਨੂੰ। ਸਾਨੂੰ ਖੁਸ਼ ਹੋ ਕੇ ਕਹਿੰਦੀ ਮੰਮਾ ਮੈਨੂੰ ਵਰਕ ਮਿਲਿਆ ਮੈਂ ਕਰਤਾ। ਹੋਰ ਵਧੀਆ ਤੁਸੀਂ ਬਣਾਓਗੇ ਤੇ ਮਿਲਦਾ ਹੀ ਆ। ਹੁਣ ਤੇ ਪੂਰਾ ਪੜ੍ਹਾਇਆ ਦੇ ਸਿਸਟਮ ਹੀ ਸਾਰੇ ਚੇਂਜ ਕਰਕੇ ਰੱਖ ਦਿੱਤੇ ਸਕੂਲ ਵਾਲਿਆਂ ਨੇ ਤੇ। ਹਾਂ ਸਿਸਟਮ ਕਮੀ ਹੋਊਗੀ। ਹੂੰ ਪਤਾ ਨੀ ਹੁਣ ਪੰਜ ਮਾਰਚ ਦਾ ਕੋਈ ਟੈਸਟ ਹੋਇਆ ਵਾ। ਹੁਣ ਫੇਰ ਇੱਕ ਹਫਤੇ ਬਾਅਦ ਫੇਰ ਟੈਸਟ ਹੋਣੇ ਆ ਉਹ ਪਤਾ ਨੀ ਉਹ। ਬੋਲਣ ਵਾਲੇ ਹੋਣੇ ਕਿ ਲਿਖਣ ਵਾਲੇ ਹੋਣੇ ਆ ਏ ਤਾਂ ਕਰ ਕਰਕੇ ਕਰਨ ਡੇ ਬਿਮਾਰੀ ਦੇ।
ਅੱਛਾ।
ਹੁਣ ਚੇਂਜ ਕਰਤਾ ਸਿਸਟਮ ਇਹਨਾ ਨੇ ਪਹਿਲਾਂ ਠੀਕ ਸੀ। ਹੁਣ ਤਾਂ ਕੰਨਟੈਕਟ ਨਾਲ ਹੀ ਰਹਿੰਦੀ ਆ ਇਨਕਮ।
ਹਾਂ ਉਹੀ ਨਾ ਹਾਂ ਠੀਕ ਚੰਗਾ ਹਾਂ।